ਹੈਲੋ, ਹਾਂਜੀ। ਸਤਿ ਸ੍ਰੀ ਅਕਾਲ।
ਹੋ ਛਿੱਟੇ ਪੈਣ ਲੱਗਗੇਏ ਸੀ ਨਾ ਤੇ ਕੱਪੜੇ ਚੁੱਕਣ ਲੱਗ ਗਈ ਮੈਂ ਛੱਤ।
ਅੱਛਾ।
ਬਾਰਸ਼।
ਤੁਹਾਡਾ ਹੈਂ।
ਜਾਣ ਲੱਗ ਗਿਆ ਹਾਂ। ਇਸ ਟਾਈਮ ਦਾ ਇਹੀ ਹਾਲ ਆ ਬਸ। ਸ਼ੂ ਕਰ ਕੀ ਸੋ ਗਰਮੀ ਹੋ ਜਾ ਰ ਆ ਹੁਣੇ।
ਨਹੀਂ ਬਦਾ ਕਪੜਾ ਦੇ ਸਾਡ ਚਾਦਰ ਵੀ ਲਿਆਉਣੀ ਪਾਣੀ ਤੋਂ? ਹਾਂ- ਹਾਂ ਸੁਥਰੇ ਹੋਰ, ਸੁਣਾਓ ਤੁਸੀਂ?
ਹਮ, ਬੱਸ ਬੈਠੇ ਹੋਏ ਅਸੀਂ ਵੀ।
ਅੱਛਾ।
ਸਾਡਾ ਤੇ ਨਾਮ- ਨਿਸ਼ਾਨ ਜਾਣ ਨੀ ਬੱਦਲ- ਬੁੱਦਲ ਵੀ ਨੀ ਹੈਗੇ। ਸਭ ਖਤਮ ਧੁੱਪ ਨਿਕਲ ਆਈ ਆ।
ਤੁਸਾ ਉਹ
ਹਮ।
ਹਮ। ਮ ਬੱਸ, ਸੀ ਬੈਠੀ। ਤੂ ਹੀ ਮਮੀ ਦਾ ਇਹ ਕਰਨ ਡ ਕੱਪੜੇ ਵੀ ਸੁੱਖੇ ਨੀ ਮੇਰੇ? ਘਰਾਂ ਚ ਹੁਣ ਉੱਥੇ ਹੀ ਖਿਲਾਰ ਦੇਂਦੇ, ਇੱਥੇ ਕਿਤੇ ਕਹਿ ਰਹੇ ਹੋ ਤੁਸੀਂ।
ਆਹੋ- ਕੁਰਸੀਆਂ, ਕਰਸੀਆਂ ਤੇ ਪਾ ਦੋ ਆਪੇ ਸੁੱਕ ਜਾਊਗੇ।
ਹਾਂ ਓਥੇ-ਇੱਥੇ ਪਾ ਦਿੰਦੀ ਆ ਤੁਦੀ ਬਿਮਾਰੀ ਪਰ ਤੂ ਖਿੱਚ ਕੇ ਲੈਜ ਬਸ ਖਾਲੀ ਇਹੀ ਆ।
ਉਹੀ ਨਾ, ਚਾਦਰਾਂ ਕੱਲ ਪਾਤੀਆਂ! ਮੁੜ ਕੇ ਚੇਤਾ ਭੁੱਲ ਗਿਆ। ਫਿਰ, ਆਪ ਬਗਲ ਵਾਲੀ ਨੇ ਆਵਾਜ਼ ਮਾਰਲੀ ਮੈਨੂੰ? ਤੇ ਉੱਧਰ ਬੈ ਗਈ ਜਾ ਕੇ।
ਹ
ਫਿਰ ਆਈ ਤੇ, ਫਿਰ ਆਟਾ ਓਟਾ ਗੂਣ ਕੇ, ਨਹੀ ਉਹਨਾ ਨਾਲ ਗੱਲਾਂ ਕਰਦੇ। ਗੁਰ ਦੇ ਫਿਰ ਚੇਤਾ ਭੁੱਲ ਕੇ ਮਸ਼ੀਨ ਚ ਚਾਦਰਾਂ ਕੱਢਣੀਆਂ। ਫਿਰ ਰਾਤ ਨੂੰ? ਰੋਜੀ ਰੋਟੀਆਂ ਪਕਾਉਣ ਲੱਗੀ, ਤੇ ਫਿਰ ਚੇਤਾ ਆਇਆ ਕਿ, ਫਿਰ ਚੇਤਾ ਆਇਆ। ਕਿ ਉਹ ਚਾਦਰਾਂ ਕੱਢਣੀਆਂ ਵਾ?
ਹੂੰ।
ਫਿਰ ਕੱਢੀਆਂ, ਤੇ ਫਿਰ ਸੁੱਕਣੇ ਪਾਈਆਂ। ਫਿਰ ਇਹ ਕਹਿੰਦੇ ਅੰਦਰ ਲਾ ਕੇ ਲੈ ਜਾਣੇ, ਮੈਂ ਨਹੀਂ ਗਰਮੀ ਬਹੁਤ ਐ, ਬਾਹਰ ਰਹਿਣ ਦੋ ਸੁੱਕ ਜਾਣੀ ਆਪੇ। ਤੇ? ਫਿਰ ਸਵੇਰੇ ਉੱਠ ਕੇ ਵੇਖਿਆ ਹੈਗੀਆਂ ਨੀ ਬਾਹਰ, ਮੈਂ ਚਾਦਰਾਂ ਕਿਥੇ ਚਲ ਗਈਆਂ? ਵੇਖਿਆ ਤੇ ਅੰਦਰ ਪਈ ਆ। ਫਿਰ ਸੁੱਕਣੇ ਪਾਇਆ। ਅੱਜ ਮਾੜੀ- ਮਾੜੀ ਗਿੱਲੀ ਲੱਗੀ ਹੁਣ। ਸੁ ਪਾਦੀਆਂ ਅੱਜ ਫਿਰ ਸੁਖੀਆ, ਫਿਰ ਜੋੜ-ਜਾੜ ਕੇ ਰੱਖ?
ਹੁਣ ਥੋੜੇ -ਥੋੜੇ ਕੱਪੜੇ ਗਿਲੇ ਆ। ਥੱਲੇ ਰੱਖਣ ਦੀ ਜਗ੍ਹਾ ਨਹੀਂ। ਥੱਲੇ ਰੱਖ ਕੇ ਕੋਈ ਮਤਲਬ ਨਹੀ। ਪਰ ਇੱਕ ਚਾਦਰ ਤੇ ਮੇਰੀ ਪਤਾ ਨੀ ਕਿੱਥੇ ਵੜ ਗਈਏ, ਮੈਨੂੰ ਲੱਭਣ ਨ ਦੇਈਏ ਪਤਾ ਨੀ ਮੈਂ? ਇਸ ਤਰ੍ਹਾਂ ਲਗ ਰਿਹਾ, ਮੈਨੂੰ ਧੋਤਾ ਵੀ ਸੀ। ਕਿ ਨਹੀਂ ਧੋਤਾ, ਮੈਨੂ ਇਸ ਤਰ੍ਹਾਂ ਲਗਦਾ ਪਾਇਆ, ਕਿ ਮੈਂ ਉਹਨੂੰ ਨਾ? ਕੱਪੜੇ ਇਸ ਤੇ, ਕਿਤੇ ਬੰਨ ਕੇ ਉੱਤੇ- ਕਿਤੇ ਰੱਖ ਦਿੱਤਾ ਸੀ। ਪਰ ਹੁਣ ਮੈਨੂੰ ਲੱਭਣ ਨਹੀਂ ਰਹੀ ਓ। ਪਤਾ ਨੀ, ਹੁਣ ਗਠਣੀਆਂ- ਗੂੱਠਣੀਆਂ ਥੱਲੇ ਦੱਬੀ ਗਈ ਆ। ਕਿ ਰੱਬ ਜਾਣੇ, ਉਹ ਕਿੱਧਰ ਗਈ ਚਾਦਰ ਹੁਣ, ਗੰਦੀ ਵੀ ਹੋ ਗਈ। ਚਾਦਰ ਚੁੱਕਣ ਵਾਲੀ ਹੋ, ਗਈ ਮੇਰੀ।
ਅੱਛਾ!
ਓ ਕੀ ਕਰਾ ਹੁਣ?
ਮੈਂ ਤੇ ਆਪ ਸੀ ਦੋ, ਤਿੰਨ ਦਿਨ ਪਹਿਲਾਂ ਚੁੱਕ ਚੁਪਣੀ -ਚੁਪਣੀ, ਕਰਦੇ -ਕਰਦੇ ਫੇਰ ਵਛਾਈ ਚੁੱਕ ਕੇ। ਤੇ ਉਹ ਵੀ? ਕਿਦੇ ਨਾਲ ਕਿਸ ਤਰ੍ਹਾਂ, ਹੋ ਜਾਂਦੀਆਂ ਨਾ ਚਾਦਰਾਂ।
ਹਾਂ। ਵਹੀ ਨਾ ਤੁਈ ਹੁਣ ਕਿੱਥੇ ਆ ਉਹ ਵਸ਼ਸਾਉਣੀ ਆ ਹੁਣ ਓਈ ਹੁਣ ਕੀ ਕਰਾਂ, ਸਮਝ ਨਹੀਂ ਆਉਣ ਦੀ ਕਿੰਨੀ ਕੁ ਖਾਵਾ? ਚਾਦਰਾ ਹੈ ਵੀ ਨਹੀਂ ਜ਼ਿਆਦਾ। ਦੋ -ਤਿੰਨ ਹੀ ਦੋ ਹੀ ਕਹਿੰਨੇ ਆ। ਇਹ ਓਤੇ ਵਿਛਾਹੀ ਹੈ। ਆਏ ਸੀ ਮੰਮੀ ਹੋਣੀ ਤੇ। ਓ ਈ। ਧੋਤੀ ਨਈ, ਓ ਅੱਜ, ਧੋਈ ਨੇ ਹੁਣ। ਓਹੀ ਹੀ, ਵਿਛਾਉਂਗੀ ਹੁਣ ਲੈ ਕੇ। ਆਰੋ! ਲੱਭਣੀ ਪੈਣੀ, ਪਤਾ ਨੀ, ਮੈਂ ਤਾਂ ਪੂਰਾ। ਬੈਡ ਫਰੋਲ ਲਿਆ ਆਪਣਾ, ਮੈਨੂੰ ਮਿਲੀ ਨਹੀਂ?
ਪੁੱਛਣਾ ਹੀ ਆਪਣੀ ਦਰਾਣੀ ਨੂੰ, ਕਿਤੇ ਵੇਖੀ -ਵਾਖੀ ਹੋਵੇ।
ਪੁੱਛਣ ਦੀ ਐ, ਕਹਿੰਦੀ ਨਹੀਂ ਪਤਾ। ਇੱਥੇ ਹੀ ਕਿਤੇ ਹੋਣ ਨੀ ਲੱਗਦਾ ਪਤਾ ਨਹੀਂ?
ਤੇ ਔਨਲਾਈਨ- ਤੇ ਔਨਲਾਈਨ ਮੰਗਾ ਲਾ ਨਾ ਚਾਦਰਾਂ, ਔਨਲਾਈਨ ਮਿਲ ਜਾਂਦੀਆਂ।
ਹਾਂ, ਵੇਖੂਗੀ।
ਣੇ ਆਏ ਡਿਜ਼ਾਇਨ ਠੀਕ ਕਰਹਿੰਦੇ ਅਸੀਂ ਮੰਗਾਈ ਹੈ। ਵਧੀਆ ਥੋੜੀ ਹੀ ਮਹਿੰਗੀ ਚਾਰ ਸੌ ਸਾਢੇ ਚਾਰ ਸੌ ਦੀ। ਚੰਗੀ ਮਿਲ ਜਾਂਦੀ।
ਹਾਂ।
ਔਨਲਾਈਨ ਮੰਗਾਲ ਕੌਣ ਆ ਗਿਆ?
ਉਹਦੇ- ਉਹਦੇ।
ਅੱਛਾ।
ਕੋਣ? ਰੀ ਤਾਂ ਮੈਨੂੰ ਲੱਗਦਾ। ਮੀਂਹ, ਪੈਣ ਠਿਆ ਨਾ। ਛਿੱਟੇ, ਮਤਲਬ ਪੈਣ, ਲੱਗ ਗਏ ਆ। ਉਹੀ, ਥੱਲੇ ਕੱਪੜੇ ਪਾਹੁ, ਤੇ ਸੁੱਕਦੇ ਨੀ। ਉਹ ਪਤਾ ਨੀ ਵਰੂ।
ਉਹੀ, ਤਾਂਹੀ ਉਂ ਮੈਂਵੀ, ਧੋਈ ਜਾਂਦੀ, ਨਾਲੇ ਨਾਲ ਮੈਂ। ਪਤਾ ਨੀ, ਓਹ ਬਰਸਾਤਾਂ ਦਾ, ਫੇਰ ਐਦਾ ਹੀ, ਹੋ ਰਿਹਾ ਚਾਲੂ ਹੋਏ ਤੇ ਫੇਰ, ਚਾਲੂ ਹੀ ਰਹਿੰਦਾ। ਤਾਂਹੀ, ਉਹ ਰੱਖੀ, ਗਈ ਕੱਪੜੇ। ਜਮਾ ਨੀ ਕਰੀ ਦੇ, ਕਿ ਨਾਲੇ- ਨਾਲ, ਧੋਈ ਜਾਈ ਦੇ। ਪਤਾ ਨੀ ਕਿਹੜੇ ਵੇਲੇ ਚਾਲੂ, ਹੋ ਜਾਵੇ। ਓਦਾਂ ਹੀ। ਮੀਂ, ਵਾਰਦਾ ਵਾ, ਓਨਾ ਤੇ ਨਹੀਂ ਆ। ਫੇਰ ਵੀ, ਕੋਈ ਪਤਾ ਵੀ, ਨੀ ਹੁੰਦਾ। ਕਿਰਾ ਬੱਦਲ, ਬੱਦਲ ਹੀ ਇੰਨੇ ਦਿਨ। ਰਹਿੰਦੇ ਕਿ, ਧੁੱਪ ਨੀ ਨਿਕਲਦੀ।
ਹੂੰ- ਹੂੰ।
ਹਾਂ, ਹਾਂ।
ਉ ਗਰਮੀ, ਜਿਹੀ ਇਨੀ ਹੋਈ ਪਈ ਹੈ। ਨਾਲੇ। ਵਰ ਗਿਆ ਤੇ, ਹੋਰ ਗਰਮੀ ਕਰ ਦੇਣੀ। ਇਨੇ ਬਮਾਰੀ ਨੇ, ਉਤੋਂ ਚੰਗਾ ਨ ਵਰੇ, ਤੇ ਮੈਂ, ਕਹਿੰਦੀ ਉਹੀ ਠੀਕ ਹੈ।
ਓ, ਤੇ, ਹੈ।
ਹੂੰ, ਚੰਗਾ ਨਾਈ ਵਰੇ। ਇਸ ਤਰਾਂ ਹੀ, ਹਵਾ-ਹੁਵਾ, ਵਰ ਜੇ। ਠੀਕ ਹੋ, ਜਾਵੇ ਤੇ, ਫੇਰ ਠੀਕ ਆ। ਹੂੰ, ਹੋਇਆ ਹੁਣ। ਥੋੜਾ ਸਾ, ਛਿੱਟੇ ਪੈਣ। ਡ ਦੇਖਣ ਡੇ।
ਅੱਛਾ।
ਹੋਰ, ਕੀ ਬਣਾਇਆ ਰਾਤੀ?
ਮੈਂ ਉਹੀ, ਤੋਰੀਆਂ ਵਾਲੀ, ਉਹ ਚਣਿਆਂ ਦੀ ਦਾਲ, ਪਾ ਕੇ ਬਣਾਉਂਦੇ ਨਾ ਤੋਰੀਆਂ।
ਅੱਛੇਆ।
ਸਬਜ਼ੀ ਤੇ ਉਹੀ ਤੋਰੀਆਂ, ਪਹਿਲਾਂ ਚੀਰ ਲੈਣੀਆਂ ਵਾ। ਤੇ ਚਣਿਆਂ ਦੀ ਦਾਲ, ਜੇ, ਤਾਂ ਤੁਸੀਂ, ਰਾਤ ਜਾਂ ਭਿਉਂ ਕੇ ਰੱਖ ਲਓ। ਜੇ ਨਹੀਂ ਪਿਓਈਆਂ ਤੇ, ਕੁੱਕਰ ਚ, ਸੀਟੀ ਮਰਾ ਲੋ। ਦੋ ਸੀਟੀਆਂ, ਮਰਾ ਕੇ। ਜਦੋਂ, ਦਾਲ ਗਲਜੇ ਉਹਨੂੰ ਅੱਡ ਕਰਕੇ ਰੱਖ ਲੈਣਾ। ਤੇ, ਤੋਰੀਆਂ ਨੂੰ ਪਿਆਜ, ਮਿਰਚਾਂ ਚੀਰ ਕੇ ਮ ਤੜਕਾ ਲਾ ਕੇ, ਜਿਨਾ ਆਪਾਂ ਸਬਜ਼ੀ ਧਰਦੇ, ਉਹਨੂੰ ਧਰ ਦੇਣਾ ਵਾ। ਲੂ ਹਲਦੀ, ਮਸਾਲਾ, ਜਿਹੜਾ ਪਾਉਣਾ ਪਾ ਲਓ। ਫੇਰ ਜਿਹੜੀ ਦਾਲ ਤੁਸੀਂ ਕੁੱਕਰ ਚੇ ਬਾਲ‌ ਕੇ ਰੱਖੀ ਆ। ਉਹ ਵਿੱਚ ਪਲਟ ਦੋ। ਫੇਰ ਉਹਨੂੰ, ਰਹਿਨ ਲਓ ਪੰਜ ਕ ਮਿੰਟ ਹੋਰ, ਚੰਗੀ ਤਰਾਂ। ਕੀ ਰਚ ਜਵੇ।
ਤੇ, ਫੇਰ ਉਹ, ਚੰਗੀ ਸਵਾਦ ਲੱਗਦੀ ਆ। ਚੌਲਾਂ ਨਾ ਖਾ ਲੋ, ਜਾਂ ਰੋਟੀਆਂ ਨਾ ਖਾ ਲੋ, ਪਰੌਂਠਿਆਂ ਨਾ ਖਾ ਲੋ।
ਅੱਛਾ।
ਹੂੰ। ਸਵਾਦ ਬਣਦੀ।
ਓ ਪਈ ਹੋਣੀ ਇੱਥੇ। ਮੈਂ ਕੁੱਦਣ ਦਈ। ਸੀ ਨਹੀਂ ਲੱਗੀ।
ਅਰੇ ਰੱਸੀ, ਕੁਦਤ ਲਿਆਉਣੀ ਸੀ। ਰੱਸੀ ਕੁਦਣ ਵਾਲੀ, ਓਧਰੋਂ, ਤੁਹਾਡੇ ਵੱਲੋਂ।
ਅੱਛਾ, ਉਹ ਮੈਂ ਉੱਤੇ ਸਿਲੋਂਗ ਖਥ ਤੇ ਬੈਠੇ ਤੇ ਮੈਂ ਕਿਹਾ ਅੱਸੀ ਕੁੱਦਣ ਦਾ ਕੀ ਕਰਨ ਡ ਰੀਤ ਮ ਉਹ ਕੁੜੀ ਆਪਣੀ ਕੋਲ ਮੰਗਾਈ।
ਉਹ ਪੁੱਛਿਆ ਵੀ ਨੇ ਮੈਂ ਕਿਨੇ ਦੀਆਂ ਲਿਆਂ ਗਿਆ ਵਾਂ ਤੇ ਮੈਂ ਵੀ ਮੰਗਉਂਗੀ ਲੈ ਕੇ ਜਾਊਂਗੀ। ਮੁੜਕੇ ਚੇਤਾ ਹੀ ਭੁਲ ਗਿਆ ਹੋਰ ਕਾਂਟ ਕਾਂਟੇ ਨੀ ਲਏ?
ਕਾਂਟੇ ਲਏ ਹਿ ਨਾਂ ਨਿਕੇ-ਨਿਕੇ ਸੇਲ ਵਾਲੇ ਤੇ ਉਹ ਮੈਨੂੰ ਪਸੰਦ ਆਏ ਚੱਲ ਮੈਂ ਇੱਕ ਪੱਤਾ ਹੋਰ ਲੈ ਛਡੇਓ।
ਅੱਛਾ ਕਿਹੜੇ ਜਿਹੜੇ ਉਹ ਕੁੜੀ ਵਾਸਤੇ ਕਲਾਏਗੀ ਬਗਲਵਾੜੀ? ਅੱਛਾ ਹਾਂ
ਤੂਰੀ ਮੇਰੀ ਕੁੜੀ ਵਾਸਤੇ ਕਲਾਏ ਸੀ।
ਸਾਡੀ ਕੁੜੀ ਵਾਸਤੇ ਕਲਾਏ ਸੀ।
ਛੋਟੇ-ਛੋਟੇ ਆਪਾਂ ਦਸ ਰੁਪਈਏ ਵਾਲੇ।
ਹਾਂ ਅਲੱਗ-ਅਲੱਗ ਤਰ੍ਹਾਂ ਦੇ ਸੀ ਨਾ ਉ ਛ ਅਲੱਗ-ਅਲੱਗ, ਹਾਂ-ਹਾਂ-ਹਾਂ।
ਤੇ ਉਹ ਮੈਂ ਚੱਲ ਘਰ ਪਾਉਣ ਨੂੰ ਚੰਗੇ ਨਾ ਲਾਗੇ-ਲਗੇ ਜਾਣ ਨੂੰ ਤੇ ਮੈਂ ਪਾ ਲਏ ਤੇ ਉਹੀ ਮੈਂ ਲੈ ਛੱਡੇਓ।
ਅੱਛਾ, ਉਹਨੂੰ ਨੀ ਦਿੱਤੇ ਫਿਰ?
ਉਹਨੂੰ ਤਾਂ ਦਿੱਤਾ ਨਾ ਜਿਹੜਾ ਤਾਡੀ ਕੁੜੀ ਨੇ ਸਮਾਨ ਦਿੱਤਾ ਸੀ ਉਹ ਦਿੱਤਾ, ਇਹ ਤਾਂ ਤੁਸੀਂ ਆਪਣੀ ਉਹਦੇ ਵਾ ਤੇ ਕਲਾਈ ਨਾ ਬਾਹਰ ਰਹਿੰਦੀ ਜਿਹੜੀ। ਉਹਦੇ ਵਾਸਤੇ ਲੈ ਕੇ ਦਿੱਤੇ ਸੀ ਮਈਓ ਲਏ ਸੀ ਉੱਥੋਂ ਜਿਹੜਾ ਆਪਾਂ ਉੱਥੋਂ ਚਲੇ ਗਏ ਸੀ ਦੁਕਾਨ ਤੋਂ।
ਕੋਈ ਨੀ ਮੈਨੂੰ ਫੋਟੋ ਖਿਲਾਇਓ ਫੇਰ ਪਤਾ ਚੱਲ ਜੇਗੀ।
ਅੱਛਾ-ਅੱਛਾ, ਠੀਕ।
ਕਿਹੜੇ ਵਾਲੇ ਆ ਹਾਂ, ਔਦਰੋ ਦਸ-ਦਸ ਦੇ ਪੱਤੇ ਤੇ ਇੱਥੇ ਵਾਧੂ ਮਿਲ ਜਾਂਦੇ ਆ ਅਲੱਗ-ਅਲੱਗ। ਅੱਗੇ ਮੈਂ ਤਾਂ ਉਹੀ ਆਪਣੀ ਉਹਨੂੰ ਕੈਣ ਦੀ ਸੀ। ਤਾਈ ਦੀ ਕੁੜੀ ਨੂੰ, ਔਹੋ ਹੀ-ਹੀ ਕਹਿੰਦੀ ਮੈਂ ਨਾ ਉਹ ਸੋਨੇ ਦੇ ਤੇ ਕਹਿੰਦੀ ਪੈਂਦੇ ਨੀ ਰਹਿੰਦੇ ਨੀ ਆ ਘਰੇ ਤੇ ਕਹਿੰਦੀ ਮੈਂ ਅਠਾਂ ਹਾਂ ਤੇ ਕਹਿੰਦੀ ਬਣਾ ਕੇ ਰੱਖਣੇ ਕਹਿੰਦੀ ਤਾਂ ਵੇਚਣ ਵਾਸਤੇ ਰਹੋਗੇ ਨਾ ਖੁੱਦ ਕਰਕੇ, ਮੈਂ ਕਿਹਾ ਉਤੋਂ ਵੀ ਚੰਗਾ ਮੈਂ ਕਿਹਾ ਦਸ-ਦਸ ਦੇ ਪੱਤੇ ਹੁੰਦੇ ਆ। ਸੋਨੇ ਮੈਂ ਕਿਹਾ ਉਹ ਪਾਈ ਜਾਓ, ਕਹਿੰਦੇ ਮੈਨੂੰ ਸੁਕਾਉਂਦੇ ਨਈ ਨਾ ਕਹਿੰਦੇ ਪਾਉਂਦੀ ਆ ਤੇ ਫੇਰ ਉਹ ਹੋ ਜਾਂਦਾ ਵਾ।
ਨਹੀਂ ਤੇ ਉਹ ਹਮੇ ਪਾਉਣੇ ਆ ਕਿਤੇ ਗਏ ਪਾ ਲਏ ਆ ਕੇ ਰਾਲਾਤ
ਹਾਂ ਨਹੀਂ ਮੈਂ ਤੇ ਪਾਏ ਰੱਖਦੀ ਹਾਂ ਘਰੇ ਵੀ।
ਨਹੀਂ ਪੈਂਦੇ ਤੇ ਮੇਰੇ ਕੋਲ ਨੀ ਰਾਤ ਜਿੱਦਣ ਮੈਂ ਪਾ ਕੇ ਸਉਂਗੀ ਬੱਸ ਕਨ ਪੀੜ ਹਾਂ।
ਨੂੰ ਲਾਹ ਲਈਦੇ ਫਿਰ ਸਵੇਰੇ ਪਾ ਲੈਂਦੇ।
ਓਹੀ ਨਾ ਮੇਰਾ ਵੀ ਓਹੀ ਹਾਲ ਆ ਰਾਤ ਨੂੰ ਕੋ ਪਾਕੇ ਨਹੀਂ ਸੋ ਸਕਦੀ ਮੈਵੀ।
ਹਾਂ, ਉਹ ਤੇ ਹੈ। ਹੁਣ ਅਹੀ ਵਾਲੀ ਖਾ ਲੈਂਣੀ ਆ, ਉਹ ਤਾਂ ਲੱਭਣ ਨਹੀਂ ਡਈ ਪਤਾ ਨ ਕਿਤੇ ਖੂਹ ਚ ਇਥੇ ਹੀ ਹੋਣੀ ਕਿਤੇ।
ਉਹੀ ਵੀ ਆ ਹਮ। ਤੇ ਔ ਮੈਨੂੰ ਚੰਗੇ ਲੱਗੇ ਨੇ ਛੋਟੇ-ਛੋਟੇ ਫੁੱਲ ਜੇ ਬਣੇ ਹੋਏ ਸੀ।
ਅੱਛ
ਤੇ ਚੱਲ ਮੈਂ ਪਾਏ ਸੋਣੇ ਲੱਗੇ।
ਹਾਂ।
ਔਹੀ ਮੈਂ ਕਿਹਾ ਬਾਕੀ ਇੱਥੇ ਵੀ ਲੱਗੂਗਾ ਮੇਲਾ ਤੇ ਵੇਖਦੇ ਆਂ ਮੈਂ ਵੀ ਲਊਂਗੀ ਨਿੱਕੇ-ਨਿੱਕ
ਹਾਂ, ਨਹੀਂ ਮੈਂ ਲੈ ਛੱਡੂਗੀ ਜਾਊਗੀ ਤੇ ਔਧਰ ਲੈ ਰੱਖ ਲੈ ਰੱਖੂੰਗੀ।
ਹੂੰ।
ਹੋਰ ਵੀ ਇੱਥੇ ਆਉਂਦੇ ਹੀ ਰਹਿੰਦੇ ਕਿੰਨੇ-ਕਿੰਨੇ ਸਾਰੇ ਡਜ਼ਾਇਨ ਤੇ ਸਾਰੇ।
ਹਾਂ ਉਹ ਅੱਡ-ਅੱਡ ਡੀਜਾਇਣ ਹੈ ਨਾ ਹਾਂ।
ਹੂੰ, ਅਲਗ-ਅਲਗ ਡਿਜ਼ਾਈਨ ਦੇ ਹੈਲੋ। ਨੱਬੇ ਇੱਕ ਦੋ ਤਿੰਨ ਛੇ ਜੋੜੀ ਰਹਿੰਦੇ ਆਂ। ਨਹੀਂ, ਬਿਲਕੁਲ ਨੀ ਜਾਣਾ, ਨਹੀਂ ਜਾਣਾ ਕੀ? ਤੁਸੀ ਕਿੱਥੇ ਆ? ਬਾਰਰ ਆਉ ਦੱਸਦੀ ਆ ਤੁਹਾਨੂੰ ਵੀ ਫੇਰ ਦੁਪਹਿਰੇ ਕੈੰਦੀ ਬੁਖਾਰ ਲੱਗਣ ਡਿਆ ਵਾ। ਨਹੀਂ ਜਾਣਾ ਚਲ ਅੰਦਰ, ਚਿੱਟੇ ਪੈਣੇ ਚਾਲੂ ਹੁੰਦੇ ਨੀ ਕਿ ਬੱਚਿਆਂ ਨੂੰ ਬੱਸ ਬਾਹਰ ਜਾਣ ਦਾ।
ਠੰਡਾ-ਠੰਡਾ ਪਾਣੀ ਆਂਦੇ ਹੋਣੇ ਉੱਤੇ ਤਵੇ।
ਹਾਂ, ਓਹ ਇਨਾਂ ਨੂੰ ਮੀਂਹ ਪੈਂਣ ਦਾ ਇਨਾਂ ਨੂੰ ਚਾਅ ਚੜ ਜਾਂਦਾ ਨਿਆਣਿਆਂ ਨੂੰ। ਬਾਰਰ ਨਿਕਲਣ ਦਾ ਇਕ ਕਰਾਲੀ ਨਾ ਤਬੀਅਤ ਖਰਾਬ ਹੋ ਗਈ ਤੇ ਹੋਰ ਸਿਆਪਾਂ। ਚਲੋ ਠੀਕ ਹੈ ਫੇਰ ਮੈਂ ਕਲ ਲਵਾਣੀ ਆਂ ਬਾਰ ਜਾਣ ਡੇ ਜਦੋ ਵੇਖਾਂ ਥੋੜਾ।
ਅੱਛਾ-ਅੱਛਾ, ਚਲੋ ਠੀਕ।